ਹ ਹੈਲੋ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ
ਹ
ਹੋਰ ਕੀ ਹਾਲ ਏ
ਸੁਣਾ ਤੁਸੀ ਤੁਹਾਡੇ ਮੰਮਾ ਪਾਪਾ ਦਾ ਹੈ ਹੋਰ ਸੁਣਿਆ ਤੁਹਾਡਾ ਜਿੰਮ ਦੇ ਬਾਰੇ
ਓਕੇ ਮੇਰਾ ਪੇਟ ਬਹੁਤ ਜ਼ਿਆਦਾ ਵੱਧ ਗਿਆ ਤੇ ਮੈਂ ਥੋੜਾ ਜਿਹਾ ਵੇਟ
ਤੇ ਤੁਸੀਂ ਜਾਂ ਜਾਂਦੇ ਹੋ, ਤੁਸੀਂ ਜਾਂਦੇ ਹੋ ਕਿਸੇ ਜਿੰਮ ਵਗੈਰਾ ਚ ਜਾਂਦੇ ਹੁੰਦੇ ਓ ਜਾਂ ਘਰ ਹੀ ਜਿਮ ਤੁਸੀ ਜਾਂਦੇ ਹੋ ਕਿਸੇ ਜਾਂ ਘਰ ਹੀ ਐਕਸਰਸਾਈਜ਼ ਵਗੈਰਾ ਕਰਦੇ ਹੋ।
ਘਰ ਬੈਠ ਕੇ ਕਰ ਲੈਨੇ ਆ। ਉਹ ਬਟਰਫਲਾਈ ਜਿਹੀ ਕਰਨੀ ਆ। ਥੋੜ੍ਹਾ ਜਿਹਾ ਲੱਤਾ ਖੋਲ ਕੇ ਗੋਲ-ਗੋਲ ਘੁਮਾ ਕੇ ਬਸ ਇਹੀ ਕਰਨੀ ਆ। ਥੋੜਾ ਜਾ ਜਿਆਦਾ
ਠੀਕ। ਹੋਰ ਮਤਲਬ ਘਰ ਈ ਵੈਸੇ ਕਰਦੇ ਤੁਸੀਂ ਬਾਹਰ ਨੀ ਕਿਤੇ ਜਾ ਰਹੇ।
ਕਿ ਮੈਂ ਸ਼ੁਰੂ ਕਰ ਲਈਏ ਥੋੜ੍ਹਾ ਜਿਹਾ
ਹਾਂਜੀ, ਹਾਂਜੀ ਚਲੋ ਜੇ ਕੋਲ ਤੇ ਕਰ ਵੀ ਸਕਦੇ ਥੋੜਾ ਹੁੰਦਾ ਨਾ ਵੀ ਓਥੇ ਸਾਡੇ ਕੋਲ ਟ੍ਰੇਨਰ ਹੁੰਦਾ ਤੇ ਉਹਨੂੰ ਉਹ ਸਾਨੂੰ ਦੱਸਦਾ ਹੈ। ਉਹ ਸਾਡੇ ਕੋਲ ਫਿਰ ਸਹੀ ਹੋ ਜਾਂਦੀ ਏ ਨਾ ਐਕਸਰਸਾਈਜ਼। ਇੰਝ ਘਰ ਜਾਣ ਲੋਕ ਲੋਕੀ ਅੱਜ-ਕੱਲ੍ਹ ਥੋੜਾ ਫੋਨ ਤੋਂ ਵੇਖ ਕੇ ਕਰ ਲੈਂਦੇ ਉਹ ਵੀ ਚਲੋ ਠੀਕ ਹੈ ਵੈਸੇ
ਠੀਕ ਐ
ਹਾਂ, ਵੈਸੇ ਤੇ ਸਵੇਰੇ ਉੱਠ ਕੇ ਉਂਜ ਕੇ ਅੱਧਾ ਘੰਟਾ ਤੁਸੀਂ ਆਪਣੇ ਆਪ ਨੂੰ ਕਰ ਲਓ ਐਕਸਰਸਾਈਜ਼ ਤੇ ਥੋੜਾ ਬੜਾ ਫਰਕ ਪੈਂਦਾ, ਸਾਰਾ ਦਿਨ ਵਧੀਆ ਜਾਂਦਾ ਵੀ ਠੀਕ ਹੁੰਦਾ ਬੰਦਾ ਸਹੀ ਕਲ ਹੈ ਤੁਹਾਡੇ ਘਰ ਸਾਈਕਲ?
ਸਾਈਕਲ ਨਾ ਹਾਂਜੀ
ਹਾਂ, ਜਾਂ ਤੇ ਤੁਸੀਂ ਇੱਕ ਸਾਈਕਲ ਲੈਲੋ ਜਿਵੇਂ ਜੀ ਆ ਨਹੀਂ ਬੱਚਿਆਂ ਵਾਲੀ ਨੀ ਜਿਹੜੀ ਉਹ ਜਿਮ ਵਾਲੀ ਹੁੰਦੀ ਹੈ ਨਾ ਉਹ ਤੇ ਇੱਕ ਪਾਸੇ ਪਈ ਰਹਿੰਦੀ ਹੈ ਨਾ ਘਰ ਚ। ਲੇਡੀਜ਼ ਦਾ ਹੀ ਉਹ ਅੱਛਾ ਹੁੰਦਾ ਵਧੀਆ ਬਾਈ ਚਲੋ ਘਰ ਬੰਦਾ ਦਸ-ਪੰਦਰਾਂ ਮਿੰਟ ਤੇ ਕਰ ਹੀ ਲੈਂਦਾ ਨਾ, ਅੱਧਾ ਘੰਟਾ ਵੀ ਹੋ ਜਾਂਦੀ ਹੈ, ਪੰਦਰਾਂ-ਪੰਦਰਾਂ ਮਿੰਟ ਕਰੋ ਦੋ ਚਾਰ ਵਾਰੀ। ਸਵੇਰੇ ਕਰ ਲਉ, ਸ਼ਾਮੀ ਕਰ ਲਉ।
ਅੱਛਾ-ਅੱਛਾ। ਠੀਕ ਹੈ। ਕਿੰਨੇ ਤੱਕ ਦੀ ਆਏਗੀ?
ਥੋੜਾ ਤੇ, ਉਹ ਸਾਈਕਲ, ਅੱਜ-ਕੱਲ ਬੜੀ ਤਰ੍ਹਾਂ ਦੀ ਆ ਬੜਾ ਕੁਛ ਵੀ ਕਹਿ ਸਕਦੇ ਹੋ ਸੱਤ-ਅੱਠ ਹਜ਼ਾਰ ਚ ਵੀ ਆ ਜਾਏਗੀ ਵੱਧ ਵੀ ਆਏਗੀ। ਬਹੁਤ ਤਰ੍ਹਾਂ ਦੀਆਂ, ਕੋਈ ਇੱਕ ਤਰ੍ਹਾਂ ਦੀ ਨਹੀਂ ਹੈ ਕਾਫੀ ਤਰ੍ਹਾਂ ਦੀ ਹੈ। ਹਮ ਜੀ ਕਿ ਉਝ ਬੜੀਆਂ ਐਕਸਰਸਾਈਜ਼ ਤੇ ਉਝ ਵੀ ਆ ਅਸੀਂ ਘਰ ਬੈਠੇ ਆਰਾਮ ਨਾਲ ਆਪਣੇ ਆਰਾਮ ਚੀਜ਼ਾਂ ਨਾਲ ਵੀ ਕਰ ਸਕਦੇ ਹ ਕੁਰਸੀ ਤੇ ਬੈਠੇ ਵੀ ਕਰ ਸਕਦੇ ਹ ਜਿਵੇਂ ਅਸੀਂ ਕੁਰਸੀ ਤੇ ਬੈਠੇ ਰ ਹ ਤੇ ਇੰ ਸਾਈਡ ਕਰਨੀੀਆਂ ਬਾਹਵਾਂ ਉਧਰ-ਉਧਰ ਇੱਕ ਏਂਜ ਉੱਪਰ ਥੱਲੇ ਕਰਨੀਆਂ ਸਾਈਡਸ ਇੱਕ ਵਾਰੀ ਇਧਰ, ਇੱਕ ਵਾਰੀ ਇਧਰ ਐਂਜ ਉੱਪਰ ਨੀਚੇ ਕਰਨੀ ਹੈ ਹਾਂਜੀ ਚਲੋ, ਤੁਸੀਂ ਜਦੋਂ ਕਦੀ ਕਰਨੀ ਹੋਏਗੀ ਨਾ ਮੈਨੂੰ ਵੀਡੀਓ ਕਾਲ ਚਾਹੇ ਕਰ ਲੈਣਾ ਤੁਸੀਂ ਹਾਂ, ਤੇ ਵੀਡੀਓ ਕਾਲ ਚ ਮੈਂ ਤੁਹਾਨੂੰ ਦੋ-ਚਾਰ ਐਕਸਰਸਾਈਜ਼ ਦੱਸ ਦਾਂਗੀ ਇਹੀ ਹੋਏਗਾ, ਵੀਡੀਓ ਕਾਲ ਕਰਨਾ ਮੈਂ ਤੁਹਾਨੂੰ ਚਾਰ ਤਰ੍ਹਾਂ ਦੀ ਦੱਸਦਾਂਗੀ ਰੋਜ਼ ਡੇਲੀ ਤੁਸੀਂ ਉਹ ਚਾਰ ਤਰ੍ਹਾਂ ਦੀ ਕਰ ਲਿਆ ਕਰਨਾ, ਬਈ
ਵਟਸਐਪ
ਆ ਜਾਂ ਮੈਂ ਵੀ ਡੀਓ ਬਣਾ ਕੇ ਨਾ ਹਾਂਜੀ-ਹਾਂਜੀ ਉਹ ਵੀਡ ਠੀਕ ਗੱਲ ਏ, ਹਾਂ ਵੀ ਡੀਓ ਬਣਾ ਕੇ ਨਾ ਮੈਂ ਤੁਹਾਨੂੰ ਵਟਸਪ ਤੇ ਭੇਜ ਦਾਂਗੀ, ਤੇ ਉਹੀ ਮਤਲਬ ਤੁਸੀਂ ਚਾਰ ਪੰਜ ਤਰ੍ਹਾਂ ਦੀ ਹੋਏਗੀ ਐਕਸਰਸਾਈਜ਼, ਤੇ ਉਹ ਤੁਸੀਂ ਮਤਲਬ ਰ ਆਪਣੀ ਰੂਟੀਨ ਬਣਾ ਲੈਣਾ ਸਵੇਰੇ ਵੀ ਕਰ ਲੋ, ਤੇ ਸ਼ਾਮੀ ਵੀ ਜੇ ਤੁਹਾਡੇ ਕੋਲ ਟਾਈਮ ਹੈ ਤੇ ਸ਼ਾਮੀ ਵੀ ਕਰਲੋ ਹਾਂਜੀ-ਹਾਂਜੀ, ਹਾਂ ਕੁਰਸੀ ਤੇ ਘਰ ਆ ਆਪਣੀ ਆਮ ਵਰ ਤੋ ਦੀਆਂ ਚੀਜ਼ਾਂ ਜਿਵੇਂ ਆਮ ਕਰ ਸਕਦੇ ਆ ਕੋਈ ਦਿੱਕਤ ਨੀ ਹੈ
ਲੱਤਾਂ ਬੜੀਆਂ ਦਰਦ ਹੁੰਦੀਆਂ ਤੇ ਪਿੰਨੀਆਂ
ਹਾਂਜੀ-ਹਾਂਜੀ, ਹਾਂਜੀ ਹਾਂ ਤਾਦੀ ਤੇ ਮੈਂ ਤੁਹਾਨੂੰ ਕੈਹਰੀਆਂ ਉਹ ਸਾਈਕਲ ਵਧੀਆ ਸਾਈਕਲ ਤੁਸੀਂ ਲੈਲੋ ਤੇ ਬੜੀ ਅੱਛੀ ਗੱਲ ਏ, ਹਮ ਥੋੜਾ-ਥੋੜਾ ਹਲਕਾ-ਹਲਕਾ ਕਰੀ ਜਾਓ ਓਨੂੰ ਰੋਜ਼ ਦਾ ਜਿਵੇਂ ਤੁਸੀਂ ਸ਼ੁਰੂ ਚ ਦਸ ਮਿੰਟ ਕਰੋ, ਜਾਂ ਪੰਜ ਮਿੰਟ ਹੋਏ ਪੰਜ ਮਿੰਟ ਸਹੀ ਪਹਿਲੇ ਦਿਨ ਪੰਜ ਮਿੰਟ ਹੋਏਗਾ ਅਗਲੇ ਦਿਨ ਦਸ ਦਿਨ ਹੋ ਜਾਏਗਾ ਐਂਜ ਵਧੀ ਜਾਏਗਾ ਫੇਰ ਤੁਹਾਡਾ ਅੱਧਾ-ਅੱਧਾ ਘੰਟਾ, ਫੇਰ ਕਰ ਲਓ ਕਿਉਂਕਿ ਉਹ ਹੈ ਸਾਈਕਲ ਹੁੰਦਾ ਹੀ ਲੱਤਾਂ ਲਈਏ, ਹਮ ਲੱਤਾਂ ਬਸ
ਆਵਾਜ਼ ਕੜਕੜ ਬੜੀ ਹੁੰਦੀ ਪਈ ਹ ਵੈਸੇ ਵੀ ਦਰਦ ਹੋਏ ਤੇ ਦਵਾਈ ਨਾ ਖਾਇਆ ਕਰੋ ਕੋਈ ਗੋਲੀ-ਗੁਲੀ ਨਹੀਂ ਖਾਣੀ ਕੋਈ ਬਾਂਮ ਹੋਏ ਨਾ ਤੁਹਾਡੇ ਕੋਲ ਉਹ ਲਾ ਲਿਆ ਕਰੋ।
ਉਹ ਤੇ ਮੈਂ ਲਗਾਨੀ ਆ, ਇਕ-ਅੱਧੇ
ਕਿਉਂਕਿ ਗੋਲੀਆਂ ਖਾਣ ਨਾਲ ਫਿਰ ਨੁਕਸ
ਹਾਂ ਲੱਤਾ ਤੇ ਤੇਲ
ਹਾਂ ਤੇਲ ਵੀ ਆ ਇਹਦੇ ਚ। ਹਾਂਜੀ ਹਾਂ ਆ ਤੇਲ ਵਗੈਰਾ ਲਵਾ, ਹੂੰ ਅੱਛਾ ਹਾ ਬੜੀ ਤਰ੍ਹਾਂ ਦੇ ਆਏ ਰਹੇ ਆ ਬੜੀ ਤਰ੍ਹਾਂ ਦੇ ਬਾਮ ਹਾਂਜੀ-ਹਾਂਜੀ, ਹਾਂਜੀ।
ਇੱਕ ਨਾ ਮੇਰੀ ਬਾਂਹ ਨਾ ਤੁਹਾਨੂੰ ਪਤਾ, ਹਾਂ ਇੱਕ ਤਾਂ ਮੇਰੀ ਬਾਂਹ ਜਿਹੜੀ ਐ ਨਾ ਮੈਂ ਦੇਖਿਆ ਈ ਸੀ ਤੁਸੀਂ ਤਾਂ ਮੇਰਾ ਮੋਡਾ ਟੁੱਟ ਗਿਆ ਸੀ।
ਹਾਂਜੀ-ਹਾਂਜੀ ਹਾਂ ਕੁਛ ਨਾ ਕੁਛ ਲੱਗੀ ਰਹਿੰਦੀ, ਇਸ ਕਰਕੇ ਮੇਰੀ ਬਾਂਹ ਹਾਂਜੀ ਆਹ ਉਹਦੀਆਂ ਵੀ ਛੋਟੀਆਂ-ਛੋਟੀਆਂ ਐਕਸਰਸਾਈਜ ਹੁੰਦੀਆਂ ਬਾਹਵਾਂ ਦੀਆਂ ਵੀ ਚਲੋ ਬਈ ਜਿੰਨੀ ਕੀ ਤੁਹਾਡੇ ਕੋਲ ਹੋ ਸਕੇ ਤੁਸੀਂ ਕਰਨਾ। ਮੈਂ ਤੁਹਾਨੂੰ ਉਹ ਵੀ ਵੀਡੀਓ ਬਣਾ ਕੇ ਭੇਜ ਦਾਂਗੀ। ਬਈ ਬਾਹਵਾਂ ਦੀ ਵੀ, ਉਹ ਵੀ ਤੁਸੀਂ ਆਰਾਮ ਨਾਲ ਆਪਣੇ ਅੰਦਰ ਬੈਠ ਕੇ ਹੀ ਕਰ ਸਕਦੇ ਹੋ ਕੋਈ ਉਹਦੀ ਉਹ ਨੀ। ਹਲਕੀਆਂ-ਹਲਕੀਆਂ ਜਿੰਨੀ ਤੁਹਾਡੇ ਕੋਲ ਹੋ ਪਾਏ ਉਹ ਕਰਨਾ ਬਾਂਹ ਨੂੰ ਹੂੰ ਅੱਜ ਕੱਲ ਤਾਂ ਵੈਸੇ ਹਾਂਜੀ ਮੈਂ ਕਿਹਾ ਤੁਹਾਡੇ ਪਾਰਕ ਨੀ ਹੈ ਪਾਰਕ ਦੇ ਵਿੱਚ ਵੀ ਅੱਜ ਕੱਲ ਤੇ ਬੜੀਆਂ ਮਸ਼ੀਨਾਂ ਮਤਲਬ ਚਲੋ ਨਹੀਂ ਜਿਮ ਜਾਇਆ ਜਾਂਦਾ ਬੰਦਾ, ਸਵੇਰੇ ਜਾਂ ਸ਼ਾਮੀ ਪਾਰਕ ਜਾਂਦਾ ਅੱਜ-ਕੱਲ ਤੇ ਪਾਰਕ ਚ ਵੀ ਬੜੀਆਂ ਮਸ਼ੀਨਾਂ ਲੱਗੀ ਦੀਆਂ ਨੇ ਸਾਡੇ ਇੱਧਰ ਤੇ ਕਾਫੀ
ਪਾਰਕ
ਹੂੰ ਉੱਥੇ ਫਿਰ ਮੈਂ ਵੇਖਿਆ ਨਾ ਕਾਫ਼ੀ ਬੰਦੇ, ਜਨਾਨੀਆਂ ਆਦੇ ਆ ਕੁਛ ਬਾਹਵਾਂ ਦੀਆਂ ਐਕਸਰਸਾਈਜ਼ਾਂ ਕਰਦੇ ਆ ਬਾਹਵਾਂ ਦੀ ਐਕਸਰਸਾਈਜ਼ ਦੀ ਮੇਨ ਹੈਗੀ ਉੱਥੇ ਮਸ਼ੀਨ ਆ।
ਉਹ ਤੇ ਗੱਲ ਹੈ ਭੈਣ ਜੀ, ਉਹ ਤੇ ਮੇਰੀ ਬਾਂਹਵਾਂ ਚ ਨਾ ਦਰਦ ਵੀ ਹੁੰਦੀ ਹੈ।
ਹਾਂ ਤੁਹਾਡੀ ਤੇ ਚਲੋ ਤੁਹਾਨੂੰ ਤੇ ਵੱਜੀ ਹੋਈ ਹੈ ਨਾ ਹਾਂਜੀ ਹਾਂ, ਉਹ ਤੇ ਹੋਏਗੀ-ਹੋਏਗੀ ਸਰਦੀਆਂ ਚ ਹਾਂਜੀ। ਹਾਂਜੀ ਉਹ ਖਿੱਚ- ਖੁੱਚ ਲੱਗ ਜਾਂਦੀ ਕਿਉਂਕਿ ਘਰ ਦੇ ਕੰਮ ਵਿੱਚ ਥੋੜਾ ਬਹੁਤ ਹੋ ਜਾਂਦਾ ਉਪਰ ਥੱਲੇ ਕੁਛ ਨਾ ਕੁਛ, ਹੂੰ ਫੇਰ ਦਿੱਕਤ ਤੇ ਹੋਏਗੀ। ਆਹ ਚਲੋ ਆਪਣਾ ਹੀ ਆਪਣੇ ਕੰਮ ਚ ਹੀ ਹੋ ਜਾਂਦੀ ਹੈ ਨਾ ਉੱਚਾ-ਨੀਵਾਂ ਕੁਛ ਨਾ ਕੁਛ ਤੇ ਕਰਨਾ ਪੈਂਦਾ।
ਦਾਲ ਸਬਜ਼ੀ ਚਾੜ ਦਿੱਤੀ, ਬਸ ਤੇ ਇੱਕ ਕੰਮ ਕਰ ਲੈਨੀ ਆ ਹੋਰ ਕੋਈ ਕੰਮ ਨੀ ਕੰਮ ਵਾਲੀ ਕੰਮ ਲੱਗੇ ਨੇ ਝਾੜੂ, ਪੋਚੇ, ਭਾਂਡੇ ਰੋਟੀ ਨਾਲ
ਹਾਂਜੀ-ਹਾਂਜੀ ਹਾਂ, ਨਹੀਂ ਚਲੋ ਹੋ ਜਾਂਦੀਐਦਿੱਕਤ ਹਾਂ, ਜਦੋਂ ਇੱਕ ਵਾਰੀ ਸੱਟ ਲੱਗ ਜਾਏ ਨਾ ਕਿਤੇ ਅਤੇ, ਫਿਰ ਉਹ ਬੜਾ ਸਿਸਟਮ ਉਹਦਾ ਖਰਾਬ ਹੋ ਜਾਂਦਾ ਚੀਜ਼ ਆ ਹਾਂਜੀ ਚਲੋ ਥੋੜਾ ਆਪਣਾ ਖਾਣ ਪੀਣ ਦਾ ਵੀ ਰੱਖੋ ਧਿਆਨ ਰਾਤੀ ਜਿਹੜੀ ਡਿਨਰ ਹੈ ਨਾ ਉਹ ਤੁਸੀਂ ਜਲਦੀ ਕਰਿਆ ਕਰੋ। ਰਾਤ ਵਾਲੀ ਰੋਟੀ ਜਲਦੀ ਖਾਓ। ਅੱਠ ਵਜੇ ਤੱਕ ਖਾ ਲਿਆ ਕਰੋ ਰਾਤੀ ਨੀ ਜਿਆਦਾ ਲੇਟ ਖਾਣੀ ਹਾਂਜੀ ਚਾਵਲ ਵਗੈਰਾ ਰਾਤੀ ਨਾ ਖਾਇਆ ਕਰੋ। ਹਮ-ਹਮ ਸਵੇਰੇਂ
ਦੁਪਹਿਰੀ ਕੋਈ ਲੋੜ ਹ ਰਾਤੀ
ਨਹੀਂ-ਨਹੀਂ ਰੋਟੀ ਖਾਓ। ਰੋਟੀ ਨੀ ਨਾ ਛੱਡਣੀ ਫੇਰ ਉਹ ਕਮਜ਼ੋਰੀ ਵੀ ਤੇ ਹੋਏਗੀ ਨਾ ਅੰਦਰ ਹਾਂ ਅੰਦਰ ਕਮਜ਼ੋਰੀ ਸਲਾਦ ਵਗੈਰਾ ਖਾਓ। ਸਲਾਦ ਤੇ ਫਰੂ ਜ਼ਿਆਦਾ ਖਾਓ ਸਲਾਦ, ਫਰੂਟ ਹਾਂਜੀ ਜੀ ਇੱਕ ਹਾਂਜੀ ਤੇ ਇੱਕ ਪਾਣੀ ਜ਼ਰੂਰ ਪਾਣੀ ਪੀਂਦੇ ਰਵੋ ਪਾਣੀ ਪਾਣੀ ਘਰ ਵੀ ਬ ਬੜੀ ਦਿੱਕਤ ਹੁੰਦੀ ਪਾਣੀ ਵੀ ਘੱਟ ਹੋਏ ਸਾਡੇ ਸਰੀਰ 'ਚ ਤਾਂ ਉਹਦੇ ਨਾਲ ਵੀ ਦਿੱਕਤ ਜ਼ਿਆਦਾ ਵੱਧਦੀ ਹੈ ਹਾਂਜੀ
ਹਾਂ ਪਾਣੀ ਤਾਂ ਮੈਂ ਪੀਂ ਹਾਂ ਮੈਨੂੰ ਕਿਸੇ ਨੇ ਵੀ ਕਿਹਾ ਸੀ ਪਾਣੀ ਜਿੰਨਾ ਪੀਓਗਾ ਨਾ ਅੱਛਾ
ਠੀ ਪਾਣੀ ਨਾਲ ਤੇ ਸਾਰੀਆਂ ਬਿਮਾਰੀਆਂ ਨਿਕਲਦੀਆਂ ਨਾ ਜਿਵੇਂ ਪਾਣੀ ਹਰ ਚੀਜ਼ ਨੂੰ ਫਿਲਟਰ ਕਰਦਾ ਐ ਜੀ, ਸਾਡੇ ਅੰਦਰ ਨੂੰ ਵੀ ਫਿਲਟਰ ਕਰਦਾ ਪਾਣੀ ਆਪਣੀ ਸਾਡੇ ਅੰਦਰ ਦੀ ਬੋਡੀ ਨੂੰ ਵੀ ਪਾਣੀ ਦੀ ਕਮੀ ਨਾਲ ਸਾਰੀਆਂ ਖ਼ਰਾਬੀਆਂ ਹੁੰਦੀਆਂ ਹਾਂ ਹਾਂ
ਬਸ ਇਸੇ ਕਰਕੇ ਮੈਂ ਮਦਦ
ਹਾਂ, ਨਹੀਂ-ਨਹੀਂ ਮੈਂ ਤੁਹਾਨੂੰ ਭੇਜਾਂਗੀ। ਇੱਕ ਦੋ ਵੀਡੀਓ ਹਾਂ ਜਿਹੜੀਆਂ ਖੋਲੇ ਹੋਣ ਵਾਲੀ ਵੀ ਐਕਸਾਇਜ ਹੋਏਗੀ। ਬੈਠਣ ਵਾਲੀ ਵੀ ਸਭ ਤਰ੍ਹਾਂ ਦੀ ਤੁਹਾਡੇ ਲੈਵਲ ਦੀ ਭੇਜਗੀ ਨਾ ਮੈਂ ਜਿਹੜੀ, ਜਿਹੜੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਚਾਹੀਦੀ ਹੈ ਨਾ ਹਾਂ ਉਹ ਭੇਜਾਂਗੀ ਮੈ ਹਾਂਜੀ, ਹਾਂਜੀ-ਹਾਂਜੀ ਹਾਂ-ਹਾਂ ਉਹ ਬਸ ਉਹ ਉਹੀ ਤੁਸੀਂ ਕਰਨਾ ਡੇਲੀ ਰੂਟੀਨ ਚ ਥੋੜਾ ਬੋਡੀ ਇਹ ਹੈ ਕਿ ਚਲੋ ਫ਼ਰਕ ਭਾਵੇਂ ਨਹੀਂ ਲੱਗੇਗਾ ਥੋੜ੍ਹਾ-ਬਹੁਤ ਜਲਦੀ ਤੇ ਉਹ ਤੁਹਾਨੂੰ ਸਰੀਰ ਤੁਹਾਡਾ ਚੁਸਤ ਰਹੇਗਾ। ਹਾਂਜੀ ਸਾਰਾ ਦਿਨ ਤੁਸੀਂ ਇੰਝ ਵਧੀਆ ਐਕਟਿਵ ਰਵੋਗੇ। ਐਕਸਰਸਾਈਜ਼ ਕੀਤੀ ਹੋਏ ਨਾ ਫਿਰ ਸਾਰਾ ਦਿਨ ਵਧੀਆ ਨਿਕਲਦਾ। ਹਾਂ, ਇਹ ਆ। ਨਾਲੇ ਦਿਮਾਗੀ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਦਿਮਾਗੀ ਟੈਂਸ਼ਨਾਂ ਵੀ ਤੇ ਉਸ ਤਰਾਂ ਵੀ ਸਰੀਰਕ ਤੇ ਚਲੋ ਹੁੰਦੀਆਂ ਹੀ ਏ। ਹਾਂਜੀ
ਉਹ ਇੱਕ ਹੋਰ ਗੱਲ ਭੈਣ ਜੀ ਬੜਾ ਬਦਨ ਲੱਤਾਂ ਇੰਨੀਆਂ ਦੁਖਦੀਆਂ ਤੁਰ ਨਹੀਂ ਸਕਦੀ ਮੈਂ। ਥੋੜੀ ਦੂਰ ਤੂਰਨਾ ਤੇ ਕਮਰੇ ਚ ਬਾਹਰ ਅੰਦਰ ਆਉਣਾ ਤਾਂ ਵੀ ਨੀ ਤੁਰ ਸਕਦੀ।
ਅੱਛਾ ਤੁਸੀਂ ਕੈਲਸ਼ੀਅਮ ਵਗੈਰਾ ਕੋਈ ਖਾਂਦੇ ਹੋ ਕੈਲਸ਼ੀਅਮ
ਕੈਲਸ਼ੀਅਮ ਖਾਨੀ ਆ ਕੈਲਸ਼ੀਅਮ ਵੀ ਖਾਨੀ ਆ।
ਹਾਂ, ਇੱਕ ਡੀ ਥਰੀ ਹੁੰਦਾ ਨਹੀਂ ਇੱਕ ਉਹ ਕੋਰਸ ਹੁੰਦਾ ਨਾ ਕੋਰਸ ਹੁੰਦਾ ਡੀ ਥ੍ਰਰੀ ਹੁੰਦਾ। ਕੈਲਸ਼ੀਅਮ ਹੀ ਹੁੰਦਾ ਹੈ ਉਹ ਮਹੀਨੇ ਦਾ ਕੋਰਸ ਹੁੰਦਾ ਤਿੰਨ-ਚਾਰ ਬੋਤਲਾਂ ਹੁੰਦੀਆਂ ਛੋਟੀਆਂ-ਛੋਟੀਆਂ। ਉਹ ਅਸੀਂ ਹਫ਼ਤੇ ਬਾਅਦ ਲੈਣੀ ਹੁੰਦੀ। ਇੱਕ ਹਫ਼ਤੇ 'ਚ ਇੱਕ ਲੈਣੀ ਹੁੰਦੀ ਹੈ, ਮਤ ਤਿੰਨ, ਚਾਰ ਕੁ ਹੁੰਦੀਆਂ ਛੋਟੀਆਂ-ਛੋਟੀਆਂ ਸ਼ੀਸ਼ੀਆਂ ਜਿਹੀਆਂ ਹੁੰਦੀਆਂ, ਹਾਂ ਉਹਦੇ ਨਾਲ ਡੀ ਥ੍ਰਰੀ ਦੀ ਵੀ ਕਮੀ ਹੋਏ ਨਾ ਫਿਰ ਵੀ ਦਰਦਾਂ ਹੁੰਦੀਆਂ। ਲੱਤਾਂ ਵਗੈਰਾ ਅੱਡੀਆਂ ਹਾਂਜੀ-ਹਾਂਜੀ ਉਹਦੀ ਮੈਂ ਭੇ ਹਾਂ ਭੇਜਾਂਗੀ ਤੁਹਾਨੂੰ ਫੋਟੋ। ਡੀ ਥਰੀ ਵੈਸੇ ਡੀ ਥਰੀ ਕਹਿੰਦੇ ਉਹਨੂੰ, ਹਾਂਜੀ ਹਾਂ ਉਹ ਵੀ ਲੈਣਾ। ਹਾਂਜੀ ਪੀਣ ਵਾਲੀ ਪੀਣ ਵਾਲੀ ਹੋਏਗੀ ਉਹ। ਹਾਂਜੀ
ਅੱਛਾ
ਚਲੋ ਠੀਕ ਹੈ ਮੈਂ ਭੇਜਾਂਗੀ ਤੁਹਾਨੂੰ, ਹਾਂਜੀ-ਹਾਂਜੀ ਠੀਕ ਹੈ ਮੈਂ ਭੇਜਾਂਗੀ ਵੀਡੀਓ ਤੁਹਾਨੂੰ। ਠੀਕ ਹੈ ਜੀ ਸਤਿ ਸ੍ਰੀ ਅਕਾਲ।